ਆ
ਹੈਲੋ-ਹਾਂਜੀ। ਸਾਸਰੀ ਕਾਲ ਜੀ, ਹੋਰ ਸੁਣਾਓ ਤੁਸੀਂ।
ਵਧੀਆ, ਤੁਸੀਂ ਸੁਣਾਓ ਕੀ ਹਾਲ ਨੇ?
ਠੀਕਏ, ਗਰਮੀ ਬੜੀ ਹੋਈ ਪਈ ਹੈ
ਹਾਂਜੀ, ਕੀ ਕਰਦੇ ਪਏ ਸੀਂ?
ਬਸ, ਹੁਣੇ ਰੋਟੀ ਬਣਾ ਕੇ ਬੈਠੇ ਸੀ।
ਅੱਛਾ-ਅੱਛਾ, ਹੋਰ ਬੱਚੇ ਠੀਕ ਨੇ।
ਹਾਂਜੀ, ਬੱਚੇ ਠੀਕ ਨੇ।
ਹੋਰ ਘਰ ਵਗੈਰਾ, ਸਭ ਠੀਕ ਨੇ ਨਾ?
ਹਾਂਜੀ, ਸਭ ਠੀਕ ਨੇ ਕੁਛ ਗਰਮੀ ਜ਼ਿਆਦਾ ਨਾ ਗਰਮੀ ਕਰਕੇ। ਹੁਣ ਪਤਾ ਹੀ ਹੈ ਫੇਰ, ਗਰਮੀ ਕਰਕੇ ਬੜੀ ਘਬਰਾਹਟ ਵੀ ਹੁੰਦੀ ਏ।
ਹਾਂਜੀ।
ਹੂੰਮ
ਹੋਰ ਬਸ, ਗਰਮੀ ਚ ਤੇ ਬਿਜਲੀ ਦਾ ਬੜਾ ਯੂਜ ਹੈਗਾ। ਸਾਰਾ ਸਾਰਾ ਦਿਨ ਬੰਦੇ ਏਸੀ, ਕੂਲਰ ਚਲਾਂਦੇ ਰਹਿੰਦੇ ਨੇ। ਤੁਸੀਂ ਦੱਸੋ ਫਿਰ, ਮਤਲਬ ਕਿਵੇਂ ਬੰਦਾ ਬਿਜਲੀ ਦੀ ਬੱਚਤ ਕਰੇ।
ਬਿਜਲੀ ਦੀ ਬਚਤ, ਜਿਵੇਂ ਇਸ ਤਰ੍ਹਾਂ ਕਿ ਬਈ ਘੱਟ ਤੋਂ ਘੱਟ, ਤੁਸੀਂ ਬਿਜਲੀ ਵੀ ਜਿਵੇਂ ਤਾਂ ਘੱਟ ਹੀ ਖਰਚ ਕਰੋ ਤੁਸੀਂ। ਇਸ ਤਰ੍ਹਾਂ ਕਿ ਬਈ ਦੋ-ਤਿੰਨ ਕਮਰੇ ਹੈਗੇ ਨੇ, ਪੱਖੇ ਤਿੰਨ ਚੱਲਦੇ ਨੇ। ਅਗਰ ਤੇ ਤੁਸੀਂ ਇਕੱਠੇ ਇੱਕ ਕਮਰੇ ਚ ਬਹਿ ਕੇ ਕਰ ਸਕਦੇ ਹੋ ਗੁਜ਼ਾਰਾ, ਤੇ ਕਰ ਸਕਦੇ ਹੋ ਇੱਕ ਪੱਖਾ ਚਲਾਓ ਤੁਸੀਂ
ਹਾਂਜੀ।
ਤੇ ਏਸੀ ਜਿਸ ਤਰ੍ਹਾਂ ਕੀ ਚੱਲਦਾ, ਜਿਵੇਂ ਅਸੀਂ ਚ ਕਈ ਚਲਾਉਦੇ ਨੇ ਏਸੀ ਬਈ ਸੋਲਾਂ-ਸਤਰਾਂ ਤੋਂ ਚਲਾਉਂਦੇ ਨੇ ਤਾਂ ਜ਼ਿਆਦਾ ਬਿਜਲੀ ਖਰਚ ਹੁੰਦੀ ਹੈ
ਅੱਛਾ- ਅੱਛਾ। ਹਾਂਜੀ, ਜਿੰਨਾ ਘੱਟ ਟਪਰੇਚਰ ਹੋਏਗਾ, ਉਨੀ ਜ਼ਿਆਦਾ ਖ਼ਰਚ ਹੁੰਦੀ ਹੈ
ਹਾਂਜੀ- ਹਾਂਜੀ। ਅਗਰ ਅਸੀਂ ਚਲਾਵਾਂਗੇ ਛੱਬੀ ਤੇ ਜਾਂ ਚੌਵੀ ਜਾਂ, ਛੱਬੀ ਤੇ ਫਿਰ ਬਿਜਲੀ ਬੜੀ ਘੱਟ ਯੂਜ ਹੁੰਦੀ ਹੈ।
ਅੱਛਾ ਜੀ।
ਹੂੰਮ ਕੂਲਰ ਹੈਗਾ, ਕੂਲਰ ਤੁਸੀਂ ਚਲਾਓ ਵੀ ਜਿਵੇਂ ਵੀ ਘੱਟ ਤੋਂ ਘੱਟ ਜਿਵੇਂ ਕਿ ਜਿਵੇਂ ਗਰਮੀ ਬੜੀ ਹੈਗੀ ਜਿਸ ਤਰ੍ਹਾਂ ਕਿ ਬਈ ਕੂਲਰ ਨਾਲ ਅਸੀ ਜਿਵੇਂ ਸਾਰੇ ਇਕੱਠੇ ਬਹਿ ਕੇ ਅਸੀਂ, ਇਸ ਤਰ੍ਹਾਂ ਹੀ ਬਿਜਲੀ ਕਰ ਸਕਦੇ ਹਾਂ
ਹੋਰ ਵੈਸੇ ਵੀ ਐਸਾ ਹਵਾ ਤੇ ਠੀਕ ਹੈ, ਪਰ ਤਾਜ਼ੀ ਹਵਾ ਤੇ ਤਾਜ਼ੀ ਆਉਂਦੀ ਹੈ ਨਾ ਜਿਵੇਂ ਹਾਂਜੀ ਮਤਲਬ ਬੰਦਾ ਤੁਹਾਡੇ ਸਵੇਰੇ ਬਾਹਰ ਬੈਠੇ ਥੋੜੀ ਦੇਰ ਸ਼ਾਮੀ ਬੈਠੇ ਤਾਂ ਵੀ ਥੋੜੀ ਬੱਚਤ ਹੋ ਜਾਂਦੀ ਹੈ ਬਿਜਲੀ ਦੀ ਥੋੜੇ ਦਿਨ, ਹਾਂਜੀ ਕਿਉਂਕਿ ਉਹ ਵੀ ਇੱਕ ਮੋਟਰ ਹੈਗੀ ਉਹ ਵੀ ਚੱਲ, ਚੱਲ ਕੇ ਥੱਕਦੀ ਏ, ਉਹਨੂੰ ਵੀ ਥੋੜਾ ਰੈਸਟ ਚਾਹੀਦਾ ਨਾ
ਹਾਂ ਹਾਂ ਸਹੀ ਗੱਲ ਹੈ। ਵੈਸੇ ਜੋ ਤੁਹਾਡੀ ਹਵਾ ਦਾ ਹੈਗਾ ਉਹ ਤਾਂ ਅੰਦਰ ਤਾਂ ਮਿਲ ਨੀ ਸਕਦੇ ਸਾਨੂੰ, ਅੰਦਰ ਤਾਂ ਬਿਲਕੁਲ ਹੀ ਗਰਮੀ ਜ਼ਿਆਦਾ ਹੁੰਦੀ ਬੜੀ
ਹਾਂਜੀ ਹਾਂ ਜੀ। ਨਾਲੇ ਨਾ ਘਰ ਵੇੜਾ, ਬਾਲਕਨੀ ਵਗੈਰਾ ਜ਼ਰੂਰ ਹੋਣੀ ਚਾਹੀਦੀ ਹੈ। ਤਾਜ਼ੀ ਹਵਾ ਬੰਦਾ ਲੈ ਸਕੇ ਥੋੜ੍ਹੀ ਜਹੀ ਹਨਾ, ਵਿੰਡੋਜ਼ ਵਗੈਰਾ ਥੋਂ ਫਰੈਸ਼ ਏਅਰ ਆਏ, ਪਰ ਹੈਗਾ ਬਸ ਗਰਮੀਆਂ ਚ ਮੱਛਰ ਛਿਪਕਲੀਆਂ ਫਿਰ ਆਉਂਦੀਆਂ ਨੇ ਵਿੰਡੋ ਤੋਂ
ਹਾਂ ਮੱਛਰ ਛਿਪਕਲੀਆਂ ਡਰ ਲੱਗਦਾ ਫਿਰ ਉਹਨਾਂ ਕੋਲੋਂ ਹੂੰਮ ਜ਼ਿਆਦਾ ਜਿਸ ਤਰਾ ਕਿ ਤਾਜੀ ਹਵਾ ਬਈ ਹਾਂਜੀ ਬਾਰ ਬੈ ਜਾਓ, ਤੁਸੀਂ ਬ ਜੀ ਇਸ ਤਰ੍ਹਾਂ ਕੀ ਵੀ ਤਾਜ਼ੀ ਹਵਾ ਲੈ ਸਕਨੇ ਆ ਥੋੜੀ ਦੇਰ
ਜਿਵੇਂ-ਰਸੋਈ ਚ ਕਦੀ, ਕਦੀ ਬੰਦਾ ਕੁੱਝ ਖਜਣਾ ਭੋਲ ਜਾਂਦੇ ਉਦੇ ਵਿੱਚ ਨਾ ਕੀੜੀਆਂ ਵਗੈਰਾ, ਮਕੌੜੇ, ਮੱਛਰ, ਛਪ ਲੀ ਚਲ ਜੇ ਐ ਵੀ ਥੋੜਾ ਡਰ ਰਹੰਦਾ ਏ
ਹਾਂ- ਹਾਂ ਓ ਢੱਕ ਕੇ ਰੱਖਣੀ ਪੈਂਦੀ ਹੈ, ਇਸ ਤਰ੍ਹਾਂ ਕਿ ਫਰਿੱਜ ਵੀ ਹੈਗਾ, ਫਰਿਜ ਜਿਨਾਂ ਦੀ ਬਿਜਲੀ ਜ਼ਿਆਦਾ ਚੱਲਦੀ, ਪਰ ਜਿਸ ਤਰ੍ਹਾਂ ਕਿ ਤੁਸੀਂ ਫਿਰਜ ਵੀ ਇੱਕ- ਦੋ ਘੰਟਾ ਬੰਦ ਰੱਖ ਸਕਦੇ ਹੋ ਇਸ ਤਰਾਂ ਬਚਤ ਹੋ ਸਕਦੀ ਹੈ ਬਿਜਲੀ ਦੀ, ਏਸੀ ਵੀ ਤੁਸੀਂ ਕੱਟ ਤੋਂ ਕੱਟ ਚਲਾਓ ਬ ਦਿਨ ਦੇ ਟਾਈਮ ਨਾ ਚਲਾਓ, ਬ ਜਿਵੇਂ ਰਾਤ ਦੇ ਟਾਈਮ ਜਿਆਦਾ ਜ਼ਰੂਰੀ ਹੁੰਦਾ ਸੋਣਾ ਹੁੰਦਾ, ਦਿਨ ਦੇ ਟਾਈਮ ਤੇ ਚਲੋ ਟਾਈਮ ਪਾਸ ਹੋ ਜਾਂਦਾ ਅੰਦਰ- ਬਾਰ ਹੋ ਤੇ ਕੰਮ ਵੀ ਲੱਗੇ ਰ‌ਓ, ਘਰ ਦਾ ਕੰਮ ਕਰਦੇ ਰ‌ਓ, ਹ ਰਾਤ ਨੂੰ ਥ ਕਿਆ ਹੁੰਦਾ ਬੰਦਾ ਤਾਂ ਜਆਦਾ ਜ਼ਰੂਰਤ ਹੁੰਦੀ ਹੈ
ਹਾਂਜੀ। ਅਸੀਂ ਤੇ ਚਲੋ ਫੇਰ ਵੀ ਏ ਸੀ ਬਾਂਦ ਕਰ ਦਿੰਨੇ ਆ, ਬੱਚੇ ਤੇ ਭੁੱਲ ਜਾਂਦੇ ਨੇ ਪੱਖੇ ਲੈ ਤਾਂ ਚੱਲਦੇ ਵੀ ਹੁੰਦੇ ਨੇ, ਬਾਰ ਬੈਠੇ ਹੁੰਦੇ ਨੇ ਆਪਣਾ
ਹਾਂ-ਹਾਂ, ਬੱਚਿਆਂ ਨੂੰ ਵੀ ਹਾਂ, ਸਮਝਾਣਾ ਚਾਹੀਦਾ ਹਾਂ, ਸਮਝਾਣਾ ਚਾਈਦਾ ਬੱਚਿਆਂ ਨੂੰ ਵੀ, ਬਈ ਫੜ ਤੋਂ ਘੱਟ ਬਿਜਲੀ ਖਰਚ ਕਰਨ, ਤੇ ਟੀ ਵੀ ਦੀ ਤ ਕੀ ਹੈਗਾ ਕੋਈ ਦੇਖਦੇ ਨੇ, ਬੱਚੇ ਸਾਰਾ ਦਿਨ ਘੱਟ ਹੀ ਚਲਾਨ--ਬਾਈ ਜ ਹੋਣਾ ਚਾਹੀਦਾ ਟੀ ਵੀ ਦਾ, ਜਿਸ ਤਰਾਂ ਕਿ ਸਵੇਰੇ ਚਲਾਓ, ਤੁਸੀਂ ਛੁੱਟੀਆਂ ਹੈਗੀਆਂ ਜਿਸ ਤਰ੍ਹਾਂ ਬੱਚਿਆਂ ਨੇ ਟਾਈਮ ਪਾਸ ਕਰਨਾ ਇੱਕ ਘੰਟਾ ਚਲਾ ਲੋ। ‌ਹੋਰ ਕ ਜ਼ਿਆਦਾ ਟੀ ਵੀ ਨਾ ਦੇਖਣ ਦਾ ਬੱਚਿਆਂ ਨੂੰ
ਹਾਂਜੀ। ਫੇਰ ਔਈ ਅੱਖਾਂ ਤੇ ਅਸਰ ਪੈਂਦਾ ਫੋਨ, ਟੀ ਵੀ ਦਾ
ਹੂੰ, ਹੂੰ
ਤੇ ਜਿਵੇਂ ਨਾ ਮੈਂ ਪੁੱਛਨਾ ਸ ਤੇ ਜਿਵੇਂ-ਹੁਨ ਅੱਜ-ਕੱਲ ਸਾਰੇ ਸੋਲਰ ਪੈਨਲ ਲਵੌਂਦੇ ਪ‌ਏ ਨੇ ਅਪਨੇ ਘਰਾਂ ਚ ਹੈਨਾ ਤੇ ਹੁਨ ਦੇਖੋ, ਓਦੇ ਨਾਲ ਕੀ ਹੈਗਾ ਕਿ ਬੰਦੇ ਦਾ ਬਿੱਲ ਨੀ ਆਏਗਾ ਤੇ ਬਈ ਸਾਲ ਜੋ ਵੀ ਮਤਲਬ ਤਿੰਨ, ਚਾਰ ਸਾਲ ਬਾਦ ਜੇ ਚੇਂਜ ਕਰਵਾਨਾ ਪਏਗਾ ਵਗੈਰਾ ਤੇ ਫੇਰ ਉਹਦੇ ਚ ਵੀ ਬੰਦੇ ਦਾ ਇੱਕ ਲਾਲਚ ਹੀ ਏ ਨਾ ਕਿ ਬਿੱਲ ਤੇ ਆਏਗਾ ਨੀ ਅਸੀਂ ਜਿੰਨੀ ਯੂਜ ਕਰਨੇ ਆ ਕਰੀ ਜਾਂਨੇ ਆਂ। ਪਰ ਐ ਵੀ ਦੇਖੋ ਗਲਤ, ਹਾਂਜੀ
ਗਲਤ ਏ, ਵੈਸੇ ਤਾਂ ਨ‌ਈ ਬ ਚਤ ਕਰਨੀ ਚਾਈਦੀ ਏ ਵੈਸੇ ਕਰੋ, ਓ ਤੁਹਾਡੇ ਲੱਗਾ ਹੀ ਹੋਇਆ ਸੋਲਰ ਤੇ ਫੇਰ ਵੀ ਬੱਚਤ ਆਪਣੇ ਹੱਥ ਚ ਹੈਗਾ। ਦੇ ਤੁਸੀਂ ਫਾਲਤੂ ਨਾ ਚਲਾਈ ਰੱਖੋ, ਜਿਸ ਤਰ੍ਹਾਂ ਕਿ ਹ ਕਮਰੇ ਚ ਕੋਈ ਬੈਠਾ ਹੀ ਹੋਇਆ। ਐਵੇਂ-ਲਾਈਟ ਜੱਗੀ ਜਾ ਰਹੀ ਹੈ, ਪੱਖਾ ਫਾਲਤੂ ਚੱਲ ਰਿਹਾ, ਬੱਚੇ ਨੀ ਪ੍ਰਵਾ ਕਰਦੇ ਹੈਗੇ ਨੇ ਚੀਜ਼ਾਂ ਦਾ ਨੀ ਧਿਆਨ ਰੱਖਦੇ। ਬੱਚਿਆਂ ਨੂੰ ਸਿਖਾਣਾ ਚਾਈਦਾ ਏ, ਮਗਰ ਅਸੀਂ ਸਿਖਾਵਾਂਗੇ ਤਾਂ ਹੀ ਬੱਚੇ ਓ ਥੋੜਾ ਸਿੱਖਨਗੇ, ਬੱਚਤ ਕਰਨੀ ਜ਼ਰੂਰ ਹੈਗੀ ਆ ਵੀ ਕਿਸ ਤਰ੍ਹਾਂ ਬਈ ਮੈਂ ਕਿਸ ਤਰਾ ਕਮਾ ਕੇ ਲਿਆਈ ਦਾ ਪੈਸਾ, ਐਡੀ ਗਰਮੀ ਚ ਜਾਂਦੇ ਨੇ ਹਾਪਾ ਨਹੀਂ, ਕਮਾ ਕੇ ਲੈ ਕੇ ਆਂਦੇ ਨੇ ਐਡੀ ਗਰਮੀ ਚ ਕੰਮ ਕਰਦੇ ਨੇ ਅਸੀਂ ਫੇਰ ਵੀ ਘਰ ਚਲੋ ਪਖੇ ਥਲੇ ਬੈ ਜਾਨੇ ਆਂ ਥੋੜੀ ਬੋਤੀ ਬੱਚਤ ਫੇਰ ਵੀ ਕੋਸ਼ਿਸ਼ ਕਰਨੀ ਏ ਵੀ ਬੱਚਤ ਕਰੀਏ। ਬਿਜਲੀ ਜਿਤਨੀ ਕੱਟ ਤੋਂ ਘੱਟ ਏ ਫਾਰਸ਼ ਕਰਨੀ ਚਾਹੀਦੀ ਏ।
ਵੈਸੇ ਵੀ ਜੇ ਅਸੀਂ ਅਸੀਂ ਪਾਨੀ ਬਿਜਲੀ ਦੀ ਬੱਚਤ ਨੀ ਕਰਾਂਗੇ ਫੇਰ ਆਨ ਵਾਲੀ ਪੀੜੀ ਵੀ ਕੀ ਵੇਖੇਗੀ ਨਾਨ ਆਸਤੇ ਪਾਣੀ ਹੋਏਗਾ ਤੇ ਨਾ ਬਿਜਲੀ ਹੋਏਗੀ। ਹੁਣ ਤੁਸੀਂ ਪਾਣੀ ਦਾ ਹੀ ਲਾ ਲਓ ਜਗ੍ਹਾ ਜਗ੍ਹਾ ਵੀ ਟੂਟੀਆਂ ਚਲਦੀਆਂ ਰਹਿੰਦੀਆਂ ਨੇ ਇੰਨਾ ਪਾਣੀ ਵੇਸਟ ਹੁੰਦਾ ਏ। ਮਤਲਬ ਕਿਸੇ ਕੋਲ ਪੰਜ ਮਿੰਟ ਟਾਈਮ ਵੀ ਨਹੀਂ ਹੈ ਜਾ ਕੇ ਉਹਨੂੰ ਬੰਦ ਕਰ ਦੇ।
ਹਾਂ ਹਾਂ ਕਈ ਤਾਂ ਬਿਲਕੁਲ ਹੀ ਉਹ ਕਰਦੇ ਲਾਪਰਵਾਹੀ ਬਹੁਤ ਜ਼ਿਆਦਾ ਕਰਦੇ ਨੇ। ਬਹੁਤ ਹੀ ਜ਼ਿਆਦਾ ਪਾਣੀ ਦਾ ਕਰਦੇ ਨੇ ਜਿਵੇਂ ਵੀ ਬਾਹਰ ਚਿੱਕਣ ਮਚਾ ਦੇਣਗੇ ਇਝ ਕਰਨਾ ਨੀ ਚਾਹੀਦਾ ਥੋੜ੍ਹਾ ਜਿਹਾ ਛਿੜਕਾਓ ਕਰਨਾ ਚਾਹੀਦਾ ਪਾਣੀ ਦਾ। ਜਿਸ ਤਰ੍ਹਾਂ ਕਿ ਠੰਡੀ ਹਵਾ ਆਏ ਜ਼ਮੀਨ ਥੋੜੀ ਗਰਮ ਹੈ ਠੰਡੀ ਹੋ ਜਾਏ।
ਹਾਂਜੀ
ਜਿਸ ਤਰਾਂ ਵੀ ਕੱਪੜੇ ਧੋਣੇ ਤੇ ਕੱਪੜੇ ਵੀ ਪਾਣੀ ਵਿਚ ਜਿਵੇਂ ਘੱਟ ਤੋ ਘੱਟ ਇਸਤੇਮਾਲ ਕਰੋ। ਤੇ ਜਿਆਦਾ ਨਾ ਰੁੜ ਜਸ ਕਿ ਕਈ ਜਨਾਨੀਆਂ ਵੀ ਕੱਪੜੇ ਧੋਂਦੀਆਂ ਤੇ ਟੁੱਟੀਆਂ ਵੀ ਖੁਲੀਆਂ ਹੀ ਰਹਿੰਦੀਆਂ ਚੱਲਦੀਆਂ ਹੀ ਰਹਿੰਦੀਆਂ ਪਾਣੀਆਂ ਪਾਣੀ ਤਾਂ ਐਵੇਂ ਬਸ ਖਰਾਬ ਕਰਦੇ ਰਹਿੰਦੇ ਨੇ ਬਸ। ਵੈਸੇ ਇੰਜ ਇੰਜ ਨੂੰ ਚਾਹੀਦਾ।
ਹਾਂਜੀ ਬੱਚੇ ਵੀ ਦੇਖੋ ਬੁਰਸ਼ ਕਰਦੇ ਨੇ ਟੂਟੀ ਖੁੱਲੀ ਰਹਿੰਦੀ ਏ। ਤੇ ਉਹ ਵੀ ਇੱਕ ਡਿਸਐਡਵਾਂਟੇਜ ਹੋਇਆ ਕਿ ਕਿੰਨਾ ਪਾਣੀ ਵੇਸਟ ਹੋ ਰਿਹਾ ਪੰਜ ਮਿੰਟ ਵਸ ਕੰਚ ਲੱਗਦਾ ਏ ਪੰਦਰਾਂ ਮਿੰਟ ਟੂੱਟੀ ਐਵੇਂ ਚਲਦੀ ਰਹਿੰਦੀ ਏ।
ਹੂੰ ਹੂੰ ਸਹੀ ਗੱਲ ਪਾਣੀ ਵੈਸੇ ਧਿਆਨ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਹੀ ਸਿਖਾਉਣਾ ਚਾਹੀਦਾ ਅੱਜ ਕੱਲ੍ਹ ਦੇ ਬੱਚੇ ਸੁਣਦੇ ਵੀ ਨੀ ਗੁੱਸ ਘਰ ਜਲਦੀ ਆ ਜਾਂਦਾ ਉਹਨਾਂ ਨੂੰ
ਹਾਂਜੀ ਨਾਲੇ ਪਤਾ ਕੀ ਹੈ। ਜਿਵੇਂ ਨਾ ਅਗਰ ਸਾਡੇ ਘਰ ਦੋ ਦਿਨ ਪਾਣੀ ਆਏ ਨਾ ਫਿਰ ਸਾਨੂੰ ਪਾਣੀ ਦੀ ਅਹਮੀਅਤ ਪਤਾ ਲੱਗਦੀ ਹੈ ਨਾ। ਪੀਣ ਵਾਸਤੇ ਹੁੰਦਾ ਏ ਨਾ ਵਾਸ਼ਰੂਮ ਜਾ ਸਕੇ ਬੰਦਾ ਨਾ ਕੱਪ
ਸਹੀ ਗੱਲ ਹੈ ਹਾਂ ਹਾਂ ਫਿਰ ਹਾਂ ਫਿਰ ਪਤਾ ਚੱਲਦਾ ਪਾਣੀ ਕਿਸ ਤਰ੍ਹਾਂ ਬਈ ਕਮੀ- ਪੂਰੀ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਪਾਣੀ ਤੋਂ ਬਿਨਾਂ ਤਾਂ ਕੋਈ ਕੰਮ ਵੀ ਨਹੀਂ ਹੁੰਦਾ। ਪਾਣੀ ਤੋਂ ਬਿਨਾਂ ਪਾਣੀ ਨਾਲ ਹੀ ਸਫ਼ਾਈ ਹੁੰਦੀ ਘਰ ਦੀ ਬਸ।
ਹਾਂਜੀ। ਉਹੀ ਤੇ ਨਾ ਬਸ ਜਦੋਂ ਜਿਹੜੀ ਚੀਜ਼ ਦੀ ਲੋੜ ਹੋਏ ਨਾ ਤਾਂ ਅਸੀਂ ਉਹਨੂੰ ਮਤਲਬ ਇੰਨਾ ਵਰਤ ਤਾ ਮੈਂ ਹਾਂਜੀ ਸਾਡੇ ਕੋਲ ਤਾਂ ਹੈਗੀ ਏ। ਜਦੋਂ ਨਾ ਹੋਏ ਫੇਰ ਪਤਾ ਲੱਗਦੀ ਹੈ ਅਹਮੀਅਤ।
ਹਾਂ- ਹਾਂ। ਸਹੀ ਗੱਲ
ਹੁਨ ਐ ਵੇਖੋ ਹੈਂਡ ਪੰਪ ਹੈਗੇ ਨੇ ਜਿਵੇਂ -ਗਲੀ- ਗਲੀ ਚ। ਸੜਕਾਂ ਤੇ, ਐ ਲੋੜ ਵਾਸਤੇ ਲਗਾਏ ਗਏ ਨੇ ਤੇ ਬਸ ਐ ਵੀ ਬਸ ਚੱਲਦੇ ਰਹਿਣਗੇ, ਚੱਲਦੇ ਰਹਿਣਗੇ, ਕੋਈ ਬੰਦ ਨੀ ਕਰੇਗਾ।
ਹੂ, ਉਹ ਪਤਾ ਨ ਚੱਲਦਾ ਮੋਟਰ ਜਿਸ ਤਰ੍ਹਾਂ ਕਿ ਮੋਟਰ ਚੱਲਦੀ ਘਰ ਦੀ। ਮੋਟਰ ਦੀ ਆਵਾਜ਼ ਹੁੰਦੀ ਐ ਤੇ ਥੋੜ੍ਹਾ ਪਤਾ ਚੱਲ ਜਾਂਦਾ ਮੋਟਰ ਚੱਲਦੀ ਰੇ।
ਹੂ
ਅਗਰ ਉਹ ਜੈੱਡ ਪੰਪ ਦਾ ਤਾਂ ਪਤਾ ਹੀ ਨਹੀਂ ਚੱਲਦਾ ਹੈਗਾ। ਅਗਰ ਉਹ ਚੱਲ ਰਿਹਾ ਤੇ ਤਾਂ ਫਿਰ ਬੰਦਾ। ਉਹਦੇ ਤੇ ਬਸ ਚੱਲਦਾ ਹੀ ਰਿਹਾ ਜੇਗਾ ਤਾਂ ਪਾਣੀ ਰੁੱੜਦਾ ਹੀ ਰਹੇਗਾ, ਬਸ ਧਿਆਨ ਰੱਖਣਾ ਜ਼ਰੂਰੀ ਹੈਗਾ ਖ਼ਾਸ ਕਰ ਵੀ ਜਿਵੇਂ ਘਰ ਦੀ ਔਰਤਾਂ ਨੂੰ ਚਾਹੀਦਾ ਹੈਗਾ, ਇਹ ਵੀ ਧਿਆਨ ਰੱਖ ਸਕਦੀਆਂ। ਜਾਂ ਬਈ ਬੱਚਿਆਂ ਨੂੰ ਸਮਝਾਉਣਾ, ਬਈ ਜਿਵੇਂ ਸਾਡਾ ਫਰਜ਼ ਹੁੰਦਾ।
ਹਾਂਜੀ, ਹੁਣ ਤੇ ਬੜੀ ਸਹੂਲੀਤਾਂ ਆ ਗਈਆਂ ਨੇ ਅਲਾਰਮ ਆ ਗਏ ਨੇ ਉਹ ਬੋਲਦਾ ਜੋ ਕਿ ਪਾਣੀ ਦੀ ਟੈਂਕੀ ਭਰ ਕੀ ਮੋਟਰ ਬੰਦ ਕਰੋ।
ਹਾਂ -ਹਾਂ। ਵੀ ਬਸ ਹਾਂ ਉਹਦੇ ਨਾਲ ਹਾਂ ਉਹ ਵੀ ਲਗਾਉਣੇ ਚਾਹੀਦੇ ਨੇ ਬਸ। ਹੂੰ- ਕਈ ਹੁੰਦੇ ਨੇ ਆਲਸੀ ਲੋਕ ਆਉਂਦੇ ਨੇ, ਕਈ ਨਹੀਂ ਲਗਵਾਉਣਦੇ ਘਰ, ਟਾਈਮ ਨੀ ਆਏ ਕਿਸੇ ਨੂੰ ਤਾ। ਆਪਣੇ ਘਰ ਦਾ ਵੀ, ਧਿਆਨ ਰੱਖਣਾ। ਜਿਸ ਤਰਾਂ ਕਿਵੇਂ ਲਾ ਰਹਾ ਲਗਾਓ, ਬਈ ਪਤਾ ਚੱਲ ਜਾਏ। ਫੇਰ ਕਈ ਵਾਰੀ ਤਾਂ ਪਤਾ ਨੀ ਚੱਲਦਾ, ਅਗਲਾ ਅਲਾਰਮ ਨਾ ਲੱਗਾ ਹੋਵੇ, ਤੇ ਫੇਰ ਪਤਾ ਵੀ ਨਹੀਂ ਚੱਲਦਾ ਟੈਂਕੀ ਜਦੋਂ ਨਾਨ ਤੇ ਪਤਾ ਨੀ ਚਲਦਾ ਪਾਣੀ ਡੈਂਗੀ ਖਾਲੀ ਹੋਈ ਹੈ। ਫਿਰ ਆਵਾਜਾਂ ਲਗਾਉਂਦੇ ਰਹੋ। ਹੋਰ ਹੂ, ਇਹ ਵੀ ਜ਼ਰੂਰੀ ਹੈ, ਹਰ ਚੀਜ਼ ਜ਼ਰੂਰੀ ਹੈਗੇ ਵੈਸੇ ਤਾਂ।
ਹਾਂਜੀ।
ਹਰ ਚੀਜ ਚਾਹੀਦੀ ਏ।
ਹੁਣ ਦੇਖਲੋ ਤੁਸੀਂ, ਜਿਹੜੇ ਵਿਚਾਰੇ ਗ਼ਰੀਬ ਨੇ, ਝੋਪੜੀਆਂ ਵਿਚ ਰਹਿੰਦੇ ਨੇ। ਨਾ ਵਿਚਾਰਿਆਂ ਕੋਲ ਫਰਿੱਜ ਹੈਗਾ, ਫੇਰ ਵੀ ਉਹਨਾਂ ਵਾਸਤੇ ਗਰਮ ਪਾਣੀ ਵੀ ਪਾਣੀ ਹੈਗਾ ਨਾ।
ਹਾ, ਆਓ ਤਾਂ ਉਹਨਾਂ ਨੂੰ ਆਦਤ
ਹਾਂਜੀ, ਨਾਲੇ ਫੇਰ ਵੀ ਮਤਲਬ ਜਿਵੇਂ ਜਿਸ ਟਾਈਮ ਹੁਣ ਸਾਨੂੰ ਮੰਨ ਲਓ, ਕਿੱਧਰੇ ਗਏ ਹਾ ਸਾਡੇ ਕੋਲ ਪਾਣੀ ਨੀ ਹੈ, ਅਗਰ ਸਾਨੂੰ ਪਿਆਸ ਲੱਗੀ ਨਾ ਅਸੀਂ ਗਰਮ ਗਰਮ ਪਾਣੀ ਵੀ ਪੀ ਲਾਂਗੇ, ਤੇ ਬਸ ਉਹੀ ਹੈ ਅਸੀਂ। ਘਰ ਆਪਣਾ ਵੇਖ ਕੇ, ਇੰਨਾ ਕੰਫਰਟ ਜ਼ੋਨ, ਇੰਨਾ ਆਰਾਮਦਾਇਕ ਵੇਖ ਕੇ ਠੰਡਾ ਪਾਣੀ। ਪੀਣੇ, ਗਰਮ ਨਾ ਲੈ ਕੇ ਆਓ, ਗਰਮ ਲੈ ਜਾਓ ਵਾਪਸ।
ਫੇਰ ਤਾਂ ਠੰਡਾ ਹੀ ਪੀਂਦ ਬਸ, ਗਰਮ ਤਾਂ ਪੀਂਦੇ ਹੀ ਨਹੀ ਹੈਗੇ। ਬੱਚੇ ਤਾਂ ਗਲਾ ਖ਼ਰਾਬ ਕਰਦਾ। ਬੱਚੇ ਤਾਂ ਬਿਲਕੁਲ ਕਹਿਣਾ ਵੀ ਨਹੀਂ ਮੰਨਦੇ ਹੈਗੇ। ਬੱਚੇ ਤਾਂ ਫੋਲਾ ਖਾਲੀ ਕਰਕੇ-ਕਰਕੇ ਸੁੱਟੀ ਜਾਣਗੇ, ਸੁੱਟੀ ਜਾਣਗੇ। ਉਹਨਾਂ ਨੂੰ ਪਤਾ ਮੰਮੀ ਹੈਗੀ ਘਰ, ਕੰਮੀ ਬਣਦੀ ਹੋਰ ਬਹੁਤ ਬੋਤਲਾਂ ਭਰੀ ਜੋ ਤੇ ਰੱਖੀ ਜਾਓ, ਖਾਲੀ ਕਰਕੇ ਸੁੱਟੀ ਜਾਣਗੇ, ਖਾਲੀ ਕਰਕੇ ਸੁਰਤੀ ਜਾਂਦੀ ਖਾਲੀ ਬੋਤਲਾਂ ਹੀ ਫਰਿਜ ਵਿਚ ਰੱਖ ਦਿੰਦੇ ਨੇ।
ਹਾਂਜੀ।
ਇਹ ਵੀ ਨੀ ਵੇਖਦੇ ਹੈਗੇ ਵੀ ਬੋਤਲਾਂ ਵੀ, ਪਾਣੀ ਅਸੀਂ ਪੀਣਾ, ਫੇਰ ਭਰ ਕੇ ਤੇ ਰੱਖੀ ਏਸੀਂ।
ਸਭ ਤੋਂ ਵਧੀਆ ਹੁੰਦਾ ਮਿਟਕੇ ਦਾ ਪਾਣੀ ਨਾ। ਸਭ ਉਹ, ਮਤਲਬ ਸਿਹਤ ਵਾਸਤੇ ਵਧੀਆ। ਹਾਂਜੀ। ਬਲਕਿ ਤੁਸੀਂ ਵੀ ਆਪਣੇ ਘਰ ਇੱਕ ਮਟਕਾ ਰੱਖੋ, ਵਧੀਆ ਉਹ ਨਾ ਜਿਵੇਂ ਖੂਨ ਵੀ ਬੰਦੇ ਦਾ ਗਾੜ ਆਉਂਦਾ ਉਹਨੂੰ ਪਤਲਾ ਕਰਦਾ, ਖੂਨ ਵਧਾਉਂਦਾ ਏ, ਤੇ ਜਿਵੇਂ ਮਿੱ ਕਿ, ਵੈਸੇ ਰੱਖਿਆ ਜਾਂਦਾ ਕਿ ਬਚਪਨ ਚ ਕਹਿੰਦੇ ਨੇ, ਕਿ ਛੋਟਾ ਬੱਚਾ ਜਿੰਨਾ ਮਿੱਟੀ ਚ ਖੇਲੇ, ਘੱਟ ਬਿਮਾਰ ਹੁੰਦਾ। ਇਹਦੀ ਦੁਆਾਰਾ ਥੋੜ੍ਹੀ ਸਾਡੇ ਅੰਦਰ ਮਿੱਟੀ ਵੀ ਜਾਏਗੀ। ਚਲੋ ਜੀ ਠੀਕ ਹੈ, ਮੇਰੇ ਘਰ ਨਾ ਕੋਈ ਆ ਗਿਆ। ਮੈਂ ਤੁਹਾਨੂੰ ਕਰਨੀ ਆ ਨਾ ਬਾਅਦ ਚ, ਹਾਂ ਠੀਕ।